ਹੈਲੋ, ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਡਮ ਆਵਾਜ਼ ਆ ਰਹੀ ਤੁਹਾਨੂੰ ਮੇਰੀ?
ਹਾਂਜੀ, ਹਾਂਜੀ ਨਹੀਂ, ਨਹੀਂ ਆ ਰਹੀ ਆਵਾਜ਼ ਪੂਰੀ ਸਾਫ਼ ਆ ਰਹੀ ਹੈ।
ਜੀ, ਜੀ ਮੈਂ ਕਿਹਾ ਕਈ ਵਾਰ ਨਾ ਨੈਟਵਰਕ ਇਸ਼ੂ ਹੁੰਦਾ ਹੈਗਾ।
ਹਾਂਜੀ, ਹਾਂਜੀ ਨਹੀਂ ਹੁਣ ਥੋੜਾ ਘੱਟ ਹੋ ਗਿਆ ਨਾ ਦੁਪਹਿਰੇ ਸਾਈਡ ਜ਼ਿਆਦਾ ਸੀ ਹੁਣ
ਜੀ, ਜੀ। ਉਹ ਮੈਡਮ ਥੋੜਾ ਬਾਰਿਸ਼ ਹੋਣ ਕਰਕੇ ਨਾ ਸਾਡੀ ਸਾਈਡ ਥੋੜੀ ਬਾਰਿਸ਼ ਦਾ ਮੌਸਮ ਹੋਣ ਕਰਕੇ ਨਾ ਬੱਦਲ ਵਗੈਰਾ ਤਾਂ ਕਰਕੇ, ਥੋੜਾ ਜੇਹਾ ਹੈ ਵੀ ਤੇ।
ਪਤਾ ਨੀ ਸਾਡੇ ਇੱਧਰ ਪੇਪਰ ਸੀ ਨਾ ਉਸ ਕਰਕੇ ਕਹਿ ਰਹੇ ਸੀ ਥੋੜਾ ਨੈਟ ਸਲੋ ਚੱਲਦਾ ਪਿਆ ਅੱਜ ਟੈਂਥ ਦਾ ਪੇਪਰ ਸੀ ਨਾ ਸਾਡੇ ਇੱਧਰ ਅੱਜ।
ਠੀਕ ਹੈ ਜੀ, ਠੀਕ ਹੈ ਓਕੇ ਓ ਅੱਛਾ ਜੀ ਚਲੋ ਅਸੀਂ। ਤੁਸੀਂ ਜਿਵੇਂ ਮਤਲਬ ਗੱਲ ਕਰ ਸਕਦੇ ਜਿਵੇਂ ਮੈਂ ਮਤਲਬ ਮੈਨੂੰ ਕਾਫੀ ਟਾਈਮ ਹੋ ਗਿਆ ਅੰਮ੍ਰਿਤਸਰ ਵਿਜਿਟ ਕਰੇ ਨੂੰ ਤੇ ਅਸੀਂ ਇਤਿਹਾਸਿਕ ਸਾਨ ਦੀ ਗੱਲ ਕਰਦੇ ਕਿ ਮਤਲਬ ਜਿੱਥੇ ਜਾ ਕੇ ਸਾਨੂੰ ਕਾਫ਼ੀ ਕੁੱਛ ਸਿੱਖਣ ਨੂੰ ਵੀ ਮਿਲਦਾ ਹੈਗਾ ਆ। ਤੇ ਸਾਨੂੰ, ਮਤਲਬ ਚਲੋ ਅਸੀਂ ਜੋ ਖਰੀਦਦਾਰੀ ਕਰਦੇ ਹਾਂ ਤੇ ਆਸ ਨਾਲ ਸੰਬੰਧਿਤ ਕਈ ਚੀਜ਼ਾਂ ਹੁੰਦੀਆਂ ਹੈਗੀਆਂ ਹੈਨਾ। ਤੇ ਮਤਲਬ ਅੰਮ੍ਰਿਤਸਰ ਜਾਂਦੇ, ਅੰਮ੍ਰਿਤਸਰ ਤਾਂ ਇੱਕ ਵੈਸੇ ਵੀ ਜਿਵੇਂ ਪੰਜਾਬ ਦਾ ਇੱਕ ਇਤਿਹਾਸਿਕ ਸ਼ਹਿਰ ਹੈਗਾ ਹਨਾ ਉੱਥੇ ਮਤਲਬ ਉਹਦਾ ਇਤਿਹਾਸ ਚ ਵੀ ਅਸੀਂ ਪੁਰਾਣੇ ਪੜ੍ਹੀਏ ਤਾਂ ਕਾਫੀ ਜ਼ਿਆਦਾ। ਹਾਂਜੀ, ਬੋਲੋ?
ਹਾਂਜੀ, ਮੈਂ ਕਹਿ ਰਹੀ ਸੀ ਅੰਮ੍ਰਿਤਸਰ ਦੇਖੋ ਦੇਸ਼ ਵਿਦੇਸ਼ਾਂ ਤੋਂ ਲੋਕ ਆਉਂਦੇ ਆ ਉੱਧਰ। ਤੁਸੀਂ ਜਿਸ ਵੇਲੇ ਵੀ ਚਲੇ ਜੋ ਨਾ ਉੱਥੇ ਦੇਖੋ ਭੀੜ ਹੀ ਰਹੇਗੀ, ਤੁਸੀਂ ਕਿਹੋਗੇ ਅਸੀਂ ਇਕੱਲੇ ਜਾ ਕੇ ਘਰੇ ਨਾਲ ਫਿਰ ਹਰ ਟਾਈਮ ਭੀੜ ਰਹੇਗੀ ਬਹੁਤ ਇਤਿਹਾਸਿਕ ਹੈ, ਮਹੱਤਵਪੂਰਨ ਵੀ ਹੈ।
ਹਾਂਜੀ।
ਹੋਰ?
ਜੀ, ਉਹੀ ਆ ਮਤਲਬ ਦੇਖੋ। ਹਾਂਜੀ, ਹਾਂਜੀ ਮੈਡਮ ਮੈਂ ਕਾਫੀ ਟਾਈਮ ਵਿਜਿਟ ਕਰ ਚੁੱਕੀ ਨਾ ਮੇਰੀ ਸ ਲਾਸਟ ਟਾਈਮ ਤਾਂ ਮੈਂ ਦੋ ਹਜ਼ਾਰ ਸਤਾਰਾਂ ਦੀ ਗਈ ਹਾਂ।
ਅੱਛਾ, ਸਤਾਂਰਾ ਆਏ ਸੀਗੇ ਤੁਸੀਂ?
ਹਾਂਜੀ, ਮੈਨੂੰ ਨੌ ਸਾਲ ਹੋ ਚੁੱਕੇ ਮਤਲਬ ਮੇਰਾ ਐਕਸਪੀਰੀਅੰਸ ਅੱਛਾ ਰਿਹਾ ਚਲੋ, ਪਹਿਲੀ ਵਾਰੀ ਨਹੀਂ, ਜਿਸਨੇ ਪਹਿਲੀ ਵਾਰੀ ਨਹੀਂ ਦੇਖਿਆ ਉਹਨੂੰ ਹੁੰਦਾ ਕਿ ਹਾਂ ਵੈਸੇ ਚਲੋ ਧਾਰਮਿਕ ਜਗ੍ਹਾ ਤੇ ਸਾਨੂੰ ਜਾਣਾ ਚਾਹੀਦਾ ਹੈ। ਚਲੋ, ਉਹ ਸਾਡੇ ਤੋਂ ਕਾਫ਼ੀ ਦੂਰ ਹੈ ਅਗਰ ਅਸੀਂ ਆਪਣੇ ਨੇਅਰ ਵੀ ਕਿਸੇ ਗੁਰਦੁਆਰੇ ਦੀ ਕਿਸੇ ਧਾਰਮਿਕ ਜਗ੍ਹਾ ਦੀ ਗੱਲ ਕਰੀਏ ਤਾਂ ਸਾਡੇ ਉੱਥੇ ਗੁਰਦੁਆਰੇ ਹੈਗੇ ਸਾਨੂੰ ਉੱਥੇ ਵਿਜਿਟ ਕਰਨਾ ਚਾਹੀਦਾ। ਸਾਨੂੰ ਉੱਥੇ ਆਪਣੇ ਜਿਹੜਾ, ਜਿਵੇਂ ਬੱਚੇ ਅੱਜ-ਕੱਲ੍ਹ ਫੋਨ ਤੇ ਹੀ ਰਹਿੰਦੇ ਨੇ, ਉਹ ਨਹੀਂ ਜਾਂਦੇ ਉਹਨਾਂ ਨੂੰ ਇਤਿਹਾਸਿਕ ਜਗ੍ਹਾ ਤੇ ਲੈ ਕੇ ਜਾਣਾ ਚਾਹੀਦਾ ਚਾਹੇ
ਹਾਂਜੀ ਉਹਨਾਂ ਨੂੰ ਅੱਜ ਦਾ ਦੇਖੋ ਆਪਣਾ ਇਤਿਹਾਸ ਹੀ ਨਈ ਪਤਾ ਬੱਚਿਆਂ ਨੂੰ ਕੀ ਕਿਹੜਾ ਗੁਰਦੁਆਰਾ ਕਿਸ ਦਾ ਐ ਉਹਨਾਂ ਨੇ ਇਤਿਹਾਸ ਕਿਸੇ ਦਿਨ ਤੁਸੀਂ ਲੈ ਕੇ ਜਾਓਗੇ, ਬੱਚੇ ਆਪਣੇ ਇਤਿਹਾਸ ਤੋਂ ਵੀ ਜਾਣੂ ਹੋਣਗੇ ਕਹਿੰਦੇ ਉਹਨਾਂ ਨੂੰ ਪਤਾ ਲੱਗੇਗਾ। ਅਸੀਂ ਵੀ ਲੈ ਕੇ ਗਏ ਸੀ ਆਪਣੇ ਬੱਚਿਆਂ ਨੂੰ ਅੰਮ੍ਰਿਤਸਰ ਛੋਟੇ ਸੀ ਕਿ ਜਦ ਮਤਲਬ ਦੋ ਤਿੰਨ ਸਾਲ ਪਹਿਲਾਂ ਮਤਲਬ ਹੋਸ਼ ਨਈ ਸੀ ਹੁਣ ਥੋੜੇ ਸਮਝਦਾਰ ਐ ਹੁਣ ਤਾਂ ਦੇਖੋ ਟਾਈਮ ਹੀ ਨੀ ਲੱਗਦਾ ਸਕੂਲਾਂ ਦਾ ਹੀ, ਲੈ ਕੇ ਜਾਵਾਂਗੇ ਅਸੀਂ ਵੀ ਇਹਨਾਂ ਨੂੰ ਜਿਸ ਤਰ੍ਹਾਂ ਉਥਰ ਜਲੀਆਂ ਵਾਲਾ ਬਾਗ ਐ ਦੇਖੋ ਬੱਚਿਆਂ ਨੂੰ ਉਸਦਾ ਵੀ ਪਤਾ ਹੋਣਾ ਚਾਹੀਦਾ ਹੈ ਤੇ ਵੈਸੇ ਪੜ੍ਹਾਈ ਵੀ ਵੀ ਆ ਦੇਖੋ ਜਿਲਿਆਂ ਵਾਲਾ ਬਾਗ ਹੱਤਿਆ ਕਰਾਂਡ ਦਾ ਪਰ ਜਿਹੜਾ ਬੱਚਾ ਜਾ ਕੇ ਉੱਥੇ ਦੇਖੇਗਾ, ਹਾਂਜੀ ਜਿਹੜਾ ਬੱਚਾ ਜਾ ਕੇ ਦੇਖੇ ੇ ਗੋਲੀਆਂ ਦੇ ਨਿਸ਼ਾਨ ਲੱਗੇ ਹੋਏ ਆ ਉੱਥੇ ਦੇਖ-ਦੇਖ ਦੇਖਿਆ ਹੋਣਾ ਤੁਸੀਂ ਵੀ ਹਨਾ। ਬੱਚੇ ਜਾ ਕੇ ਦੇਖਦੇ ਐ ਉੱਧਰ ਇੱਕ ਜੋਤ ਵੀ ਚਲਦੀ ਐ।
ਹਾਂਜੀ- ਹਾਂਜੀ, ਚਲੋ ਇਹ ਤਾਂ ਹੈਗਾ ਹਾਂਜੀ ਇਹ ਤਾਂ ਮੈਡਮ ਅੱਜ-ਕੱਲ ਸਕੂਲ ਦੇ ਵਿੱਚ ਵੀ ਜਿਵੇਂ ਟ੍ਰਿਪ ਜਾਂਦੇ ਹੈਗੇ ਨਾ ਸਵੇਰੇ ਜਾ ਕੇ ਸ਼ਾਮ ਦੀ ਵਾਪਸੀ ਹੁੰਦੀ ਆ। ਕਿ ਮਤਲਬ ਅੱਗੇ ਨਾਲੋਂ ਜਿਹੜਾ ਸਕੂਲਾਂ ਦਾ ਵੀ ਕਾਫੀ ਇਸਦੇ ਵਿੱਚ ਰੋਲ ਅੱਛਾ ਏ। ਨਿਭਾ ਰਹੇ ਆ ਕਿ ਹਾਂ ਉਹ ਵੀ ਬੱਚਿਆਂ ਨੂੰ ਲੈ ਕੇ ਜਾ, ਜਿਵੇਂ ਤੁਸੀਂ ਅੰਮ੍ਰਿਤਸਰ ਜਲ੍ਹਿਆਂਵਾਲੇ ਬਾਗ ਦੀ ਗੱਲ ਕਰੋ ਉਹਦਾ ਤਾਂ ਇਤਿਹਾਸ ਮੈਡਮ ਬਹੁਤ ਹੀ ਮਤਲਬ ਮਹੱਤਵਪੂਰਨ ਹੈਗਾ ਨਾ, ਬੱਚੇ ਅੱਜ-ਕੱਲ੍ਹ ਦੇ ਜਿਹੜੇ ਉਹਨਾਂ ਨੂੰ ਕੁੱਝ ਪਤਾ ਹੀ ਨੀ ਐ। ਜੋ ਮਤਲਬ ਹੁਣ ਦੀ ਜਨਰੇਸ਼ਨ ਹੈਗੀ ਕਿਉਂਕਿ ਹੁਣ ਉਹ ਟੋਪਿਕ ਚੇਂਜ ਹੋ ਚੁੱਕੇ ਹੈਗੇ ਹੁਣ ਉਹ ਟੋਪਿਕ ਬੜੇ ਘੱਟ ਮਿਲੂਗਾ। ਅੱਜ-ਕੱਲ ਏ ਆਈ ਨੇ ਸਾਰਾ ਜਿਹੜਾ ਉਹ ਕੈਪਚਰ ਕੀਤਾ ਹੋਇਆ ਐ। ਪੜ੍ਹਾਈ ਵੀ ਏ ਆਈ ਦੀ ਹੋ ਰਹੀ ਐ ਤੇ ਉਸ ਕਰਕੇ ਜਿਹੜਾ ਹੈਗਾ ਆ ਉੱਥੇ ਬਹੁਤ ਜ਼ਿਆਦਾ ਦਿੱਕਤਾਂ ਹੈਗੀਆਂ ਸੋ ਮੈਨੂੰ ਲੱਗਦਾ ਬੱਚਿਆਂ ਨੂੰ ਲੈ ਕੇ ਜਾਣਾ ਚਾਹੀਦਾ ਹੈਨਾ। ਬੱਚੇ, ਬਜ਼ੁਰਗ ਹੋ ਗਏ। ਇੱਕ ਘੁਮਾਣਾ ਫਿਰਾਉਣਾ ਚਾਹੀਦਾ ਬੜਾ ਕੁੱਛ ਸਿੱਖਣ ਨੂੰ ਮਿਲਦਾ ਦੇਖ
ਪਰ ਬੱਚੇ ਦੇਖੋ ਹਾਂ ਬੱਚਿਆਂ ਨੂੰ ਨਾ ਜਾਣਾ ਜਿਹੜਾ ਮਨ ਹੁੰਦਾ ਬੱਚੇ ਪਾਰਕ ਵਿੱਚ ਚਲੋ, ਘੁੰਮਣ ਚਲੋ ਕੋਈ ਮੇਲਾ ਲੱਗਿਆ, ਕੋਈ ਸਰਕਸ ਲੱਗੀ ਐ ਜਾਂ ਅੱਜ-ਕੱਲ੍ਹ ਸਾਡੇ ਜਾਦੂਗਰ ਆਏ ਹੋ ਪਏ ਆ। ਬੱਚੇ ਉੱਧਰ ਜਾਣਾ ਜ਼ਿਆਦਾ ਪਸੰਦ ਕਰਦੇ ਅੱਜ-ਕੱਲ ਗੁਰਦੁਆਰ ਚ ਘੱਟ ਇੱਧਰ ਜਿਆਦਾ ਜਿੱਧਰ ਮਨੋਰੰਜਨ ਹੋਏ ਨਾ ਜ਼ਿਆਦਾ ਉੱਥੇ ਆਉ ਖਾਣਾਪੀਣਾ ਗੁਰਦੁਆਰੇ ਤੋਂ ਤੁਹਾਨੂੰ ਪਤਾ ਬੱਚੇ ਕਿੱਥੇ ਜਾਂਦੇ ਆ ਪਰ ਸਾਨੂੰ ਦੇਖੋ ਫਰਜ਼ ਤਾਂ ਹੈ ਸਾਡਾ ਹਾਂ ਫਰਜ਼ ਤਾਂ ਹੈ ਵਖੋ ਸਾਡਾ
ਲੈ ਕੇ ਸਾਡਾ ਫਰਜ਼ ਐ, ਪੇਰੈਂਟਸ ਦਾ ਹੁਣ ਜਿਵੇਂ ਸਾਡੇ ਘਰ ਵੀ ਛੋਟਾ ਬੱਚਾਸੀ ਇਹਨੂੰ ਲੈ ਕੇ ਜਾਂਦੇ ਆ। ਔਰ ਬੱਚਾ ਫੇਰ ਆਟੋਮੈਟਿਕਲੀ ਹੌਲੀ-ਹੌਲੀ ਉਹ ਬੈਠਦਾ ਜਾ ਕੇ ਨਾ ਅਗਰ ਸ਼ੁਰੂ ਤੋਂ ਬੱਚੇ ਨੂੰ ਅਸੀਂ ਉਸ ਲੈ ਕੇ ਨੀ ਜਾਵਾਂਗੇ ਤਾਂ ਫੇਰ ਕੋਈ ਨੀ ਹਨਾ
ਹਾਂਜੀ, ਬੱਚਿਆਂ ਨੂੰ ਸੁ ਤੁਸੀਂ ਗੁਰਦੁਆਰੇ ਲੈ ਕੇ ਗਏ, ਬੱਚਿਆਂ ਨੂੰ ਤੁਸੀਂ ਗੁਰਦੁਆਰੇ ਲੈ ਕੇ ਬੱਚਿਆਂ ਨੂੰ ਪਤਾ ਲੱਗਦਾ ਹੈ ਮੱਥਾ ਕਿਸ ਤਰ੍ਹਾਂ ਟੇਕ ਕੇ ਆਣਾ ਏ, ਠੀਕ ਐ, ਲੰਗਰ ਕਿਸ ਤਰ੍ਹਾਂ ਖਾਣਾ ਏ। ਆਪਣੇ ਜੋੜੇ ਬਾਹਰ ਉਤਾਰਨੇ ਆ, ਅਸੀਂ ਸਿਰ ਢੱਕ ਕੇ ਜਾਣਾ। ਜੇ ਅਸੀਂ ਲੈ ਕੇ ਨਾ ਜਾਈਏ ਤੇ ਪਹਿਲੀ ਵਾਰ ਜਿਹੜਾ ਬੱਚਾ ਜਾਏ ਹੁਣ ਤਾਂ ਕੁਛ ਸਮਝ ਹੀ ਨਈ ਆਏ ਹੁਣ ਕਈ ਬੱਚੇ ਜਾਂਦੇ ਉਹ ਲੰਗਰ ਲੈਂਦੇ, ਪ੍ਰਸ਼ਾਦਾ ਲੈਂਦੇ ਇੱਕ ਹੱਥ ਨਾਲ ਲੈ ਲੈਂਦੇ ਆ ਜੇ ਬੱਚਾ ਜਾਂਦਾ ਰਹੇਗਾ ਬਾਰ -ਵਾਰ ਆਪਣੇ ਨਾਲ ਜਾਏਗਾ ਤਾਂ ਉਸਨੂੰ ਵੀ ਪਤਾ ਲੱਗੇਗਾ
ਜੀ ਸਹੀ ਗੱਲ ਐ। ਹਾਂਜੀ ਹੁਣ ਦੇਖੋ ਗੁਰੂਦੁਆਰਾ ਕੋਈ ਵੀ ਗੁਰੂ ਘਰ ਹੈ ਅਸੀਂ ਲੈ ਸਕਦੇ ਨਾਂਦੇੜ ਸਾਹਿਬ ਹੋ ਗਿਆ ਨਾ ਮਹਾਰਾਸ਼ਟਰ ਜਿੱਥੇ ਮਤਲਬ ਕਾਫ਼ੀ ਹਰ ਜਿਹੜਾ ਧਾਰਮਿਕ ਉਹਦੀ ਆਪਣੀ ਆਪਣੀ ਇੱਕ ਇਤਿਹਾਸਿਕ ਹੈਗਾ। ਜੋ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਹੁਣ ਜਿਵੇਂ ਮੈਂ ਇੱਥੇ ਪਟਿਆਲਾ ਦੇ ਵਿੱਚ ਹੈਗਾ, ਇੱਕ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਮੈਂ ਉੱਥੇ ਗਈ ਹੋਈ ਹਾਂ ਮੈਨੂੰ ਮਤਲਬ ਬੜਾ ਅੱਛਾ ਲੱਗਿਆ ਚਲੋ ਪਹਿਲੀ ਵਾਰ ਗਈ ਆ ਪਟਿਆਲਾ ਮਤਲਬ ਉੱਥੇ ਵੀ ਬਹੁਤ ਸਾਰੀਆਂ ਧਾਰਮਿਕ ਜਗ੍ਹਾ ਹੈਗੀਆਂ ਦੇਖਣਾ ਆ। ਉਹ ਤਾਂ ਹਰ ਸ਼ਹਿਰ, ਪਿੰਡ ਦੇ ਵਿੱਚ ਕੋਈ ਨਾ ਕੋਈ
ਹਾਂਜੀ ਦੇਖੋ, ਹਾਂਜੀ ਦੇਖੋ ਸਾਰੇ ਧਾਰਮਿਕ, ਸਾਰੀ ਜਗ੍ਹਾ ਹੀ ਹੈ, ਹਰ ਉਸਦੀ ਧਰਮ ਦੇਖੋ ਆਪਣੀ ਹੈ ਉੱਧਰ ਮੰਦਿਰ ਵੀ ਹੈ ਇੱਕ ਪਟਿਆਲੇ 'ਚ ਜਾਓ ਕਹਿ ਗਏ ਉਧਰ, ਉਥੇ ਕਾਲੀ ਮਾਤਾ ਦਾ ਮੰਦਿਰ ਵੀ ਹੈ ਹਾਂ
ਮੌਕਾ ਨੀ ਮਿਲਿਆ, ਕਿਸੇ ਰੀਜ਼ਨ ਕਰਕੇ, ਹਾਂਜੀ
ਦੇਖੋ ਹਾਂ ਸਾਰਾ ਉੱਧਰ ਦਾ ਵੀ ਇਤਿਹਾਸ, ਦੇਖੋ ਸਾਰੀ ਜਗ੍ਹਾ ਤੇ ਦੇਖੋ ਆਪਣਾ ਆਪਣਾ ਇਤਿਹਾਸ ਹੈ, ਬੱਚਿਆਂ ਨੂੰ ਲੈ ਕੇ ਜਾਣਾ ਚਾਹੀਦਾ ਚਾਹੇ ਮੰਦਿਰ ਵੀ ਹੋ ਮੰਦਿਰ ਵੀ ਲੈ ਕੇ ਜਾਣਾ ਚਾਹੀਦਾ, ਗੁਰਦੁਆਰੇ ਵੀ ਲੈ ਕੇ ਜਾਣਾ ਚਾਹੀਦਾ, ਸਾਰੀ ਜਗ੍ਹਾ ਲੈ ਕੇ ਜਾਣਾ ਚਾਹੀਦਾ ਬੱਚਿਆਂ ਨੂੰ ਸਾਰੇ ਬਾਰੇ ਨੌਲੇਜ ਹੋਏ, ਸਾਰੀ ਜਗ੍ਹਾ ਜਾਣ
ਜੀ, ਅੱਜ- ਕੱਲ ਮੈਡਮ ਪਤਾ ਕੀ ਸਿਸਟਮ ਬੱਚੇ ਫੋਨ ਤੇ ਵੀ ਆ ਪੇਰੈਂਟਸ ਵੀ ਜਿਵੇਂ ਕੋਈ ਵਰਕਿੰਗ ਆ ਉਹ ਬੱਚੇ ਨੂੰ ਫੋਨ ਦਿੰਦੇ ਆਪਣੇ ਵਰਕ, ਵਰਕ ਮਤਲਬ ਜਿਵੇਂ ਆਫਿਸ ਤੋਂ ਛੁੱਟੀ ਹੋ ਜਾਂਦੀ ਹੈ ਉਹ ਬੱਚਿਆਂ ਨਾਲ ਟਾਈਮ ਸਪੈਂਡ ਨੀ ਕਰ ਰਹੇ ਨਾ ਤਾਂ ਬੱਚੇ ਦੀ ਸਟੱਡੀ ਵੱਲ ਧਿਆਨ ਦੇ ਰਹੇ ਕਿ ਬੱਚਿਆਂ ਨੂੰ ਕੀ ਪੜ੍ਹਾਇਆ ਜਾ ਰਿਹਾ ਤੇ ਮੈਨੂੰ ਲੱਗਦਾ ਸਗੋਂ ਬੱਚਿਆਂ ਦੀ ਪੜ੍ਹਾਈ ਵੱਲ ਵੀ ਸਾਨੂੰ ਪੂਰਾ ਜਿਹੜਾ ਧਿਆਨ ਦੇਣਾ ਚਾਹੀਦਾ ਬੇਸ਼ਕ ਅਸੀਂ ਵਰਕਿੰਗ ਹੈਗੇ ਹਾਂ ਅੱਛੀ ਗੱਲ ਹੈ ਵਰਕ ਕਰ ਰਹੇ, ਆਪਣੇ ਲਈ ਕਮਾ ਰਹੇ ਹਨਾ ਆਪਣੇ ਪੈਰਾਂ ਤੇ ਖੜੇ ਬਟ ਫਿਰ ਵੀ ਆਪਣੇੇ ਬੱਚਿਆਂ ਨੂੰ ਇਗਨੋਰ ਨਹੀ ਕਰਨਾ ਚਾਹੀਦਾ, ਉਹਨਾਂ ਨੂੰ ਇਤਿਹਾਸ ਨਾਲ ਹਿਸਟਰੀ ਨਾਲ ਰਿਲੇਟਿਡ ਹਰ ਗੱਲ ਜਿਹੜੀ ਪਤਾ ਹੋਣੀ ਚਾਹੀਦੀ
ਹਾਂਜੀ ਜੈਸੇ ਤੁਸੀਂ ਠੀਕ ਕਿਹਾ, ਹਾਂਜੀ ਮੈਨੂੰ ਤੁਹਾਡੀ ਗੱਲ ਬਹੁਤ ਸੋਹਣੀ ਲੱਗੇਗੀ ਹਾਂਜੀ ਵਰਕਿੰਗ ਵਾਲੇ ਤਾਂ ਦੇਖੋ ਬਿਲ ਧਿਆਨ ਦਿੰਦੇ, ਥੱਕੇ ਹਾਰੇ ਆਉਂਦੇ ਜਿਵੇਂ ਕਿ ਆਪਣਾ ਫੋਨ ਦਿੰਦੇ ਨੇ ਬੱਚਿਆਂ ਨੂੰ ਕਿ ਤੁਸੀਂ ਫੋਨ ਦੇਖੋ, ਰੈਸਟ ਕਰ ਲੈਂਦੇ ਆ, ਅੱਜ ਕਿਤੇ ਲੇਟਿਆ ਨਹੀਂ ਜਾਂਦਾ ਜਿਸ ਦਿਨ ਫ੍ਰਰੀ ਹੋਏ ਉਸ ਦਿਨ ਆਰਾਮ ਹੀ ਘਰ ਦੇ ਕੇ ਅੱਜ ਫਰੀ ਟਾਈਮ ਹੈ ਚਲੋ ਅਸੀਂ ਸੁੱਤੇਹੀ ਰਵਾਂ ਤਾਂ ਬੱਚਿਆਂ ਵੱਲ ਟਾਈਮ ਹੀ ਨਹੀਂ ਹੈ, ਫਿਰ ਬੱਚੇ ਵੀ ਨਾ ਉਹਨਾਂ ਤੋਂ ਆਪਣੇ ਮਾਂ ਪਿਓ ਤੋਂ ਅਲੱਗ ਹੋਏ ਹੁੰਦੇ ਜਾਂਦੇ ਹੈ, ਦੇਖੋ ਇਹ ਮਾਂ- ਬਾਪ, ਮਾਂ -ਪਿਓ ਦੀ ਹੀ ਗਲਤੀ ਹੈ
ਹਾਂਜੀ
ਕਿ ਬੱਚੇ ਅਲੱਗ ਹੋ ਰਹੇ, ਬੱਚਿਆਂ ਨੂੰ ਮਾਂ- ਪਿਓ ਨੇ ਆਪਣੇ ਕੋਲ ਬਿਠਾਇਆ ਨਹੀਂ ਕੋਈ ਗੱਲਬਾਤ ਨਹੀਂ ਕੀਤੀ, ਫਿਰ ਬੱਚੇ ਵੀ ਵੱਡੇ ਹੁੰਦੇ ਗਏ, ਛੋਟੇ ਹੁੰਦੇ ਤਾਂ ਚਲੋ ਫੋਨ ਵੱਡੇ ਹੋ ਗਏ ਫੇਰ ਉਹ ਬੱਚਿਆਂ ਨੂੰ ਵੀ ਆਦਤ ਪੈਂਦੀ ਉਹ ਮਾਂ ਪਿਓ ਕੋਲ ਬੈਠਣ ਦੀ, ਇੱਕ ਉਮਰ ਹੁੰਦੀ ਹੈ ਬੱਚ ਬੱਚੇ ਨੀ ਪੈਂ, ਮਾਂ -ਪਿਓ ਨੀ ਬਹਿੰਦੇ, ਹੁਣ ਜਦ ਇੱਕ ਉਮਰ ਆਉਂਦੀ ਜਦੋਂ ਉਹ ਬਜ਼ੁਰਗ ਹੋ ਜਾਂਦੇ ਆ, ਬਜ਼ੁਰਗ ਤਾਂ ਚਾਹੁੰਦਾ ਕਿ ਸਾਡੇ ਬੱਚੇ ਸਾਡੇ ਕੋਲ ਬੈਠਣ
ਸਹੀ ਗੱਲ ਹੈ ਬਸ ਮੈਡਮ ਅਸੀਂ ਸ਼ੋਰਟਕੱਟ ਇਹ ਕਹਿ ਸਕਦੇ ਕਿ ਜਿਹੜੀ ਸਾਰੀ ਜਗ੍ਹਾ ਉਹ ਫੋਨ ਨੇ ਲੈ ਲਈ ਹੈ, ਹਰ ਰਿਸ਼ ਰਿਸ਼ਤੇ ਦੀ, ਚਾਹੇ ਕੋਈ ਵੀ ਤੁਸੀਂ ਲੈ ਲਓ ਉਹ ਫੋਨ ਨੇ ਜਗ੍ਹਾ ਲੈ ਲਈ ਹੈਗੀ ਆ ਹੁਣ ਨਾ, ਮਤਲਬ ਫੋਨ ਹੀ ਫੋਨ ਹੈ, ਇਨਸਾਨ ਦੀ ਜ਼ਿੰਦਗੀ ਦੇ ਵਿੱਚ ਅਗਰ ਕੋਈ ਜ਼ਰੂਰੀ ਚੀਜ਼ ਹੈ ਉਹ ਫੋਨ ਆ, ਚਾਹੇ ਤੁਸੀਂ ਕਿਸੇ ਕੋਈ ਵੀ ਰਿਸ਼ਤਾ ਲੈ ਲਓ ਨਾ ਤਾਂ ਫਿਰ ਬੱਚੇ ਕਿੱਥੋਂ ਪੇਰੈਂਟਸ ਬੱਚਿਆਂ ਨੂੰ ਬਾਹਰ ਲਈ ਜਾਣਗੇ, ਤਾਂ ਕਿਆ ਬੱਚਿਆਂ ਨੂੰ ਸਿਖਾਉਣਗੇ ਨਾ ਕਿਆ ਸਾਡੇ ਇਤਿਹਾਸ ਬਾਰੇ ਉਹਨਾਂ ਨੂੰ ਜਾਣੂ ਕਰਵਾਉਣਗੇ
ਹਾਂਜੀ ਕੋਈ ਇਤਿਹਾਸ ਬਾਰੇ ਜਾਣੂ ਨੀ ਹੈ ਬੱਚੇ, ਅੱਜ ਕੱਲ੍ਹ
ਸਿੱਖ ਧਰਮ ਦੀ ਗੱਲ ਕਰੀਏ ਤਾਂ ਮਤਲਬ ਜਿਹੜੇ ਛੋਟੇ ਸਾਹਿਬਜ਼ਾਦੇ ਸੀ ਉਹਨਾਂ ਨੇ ਕਿੰਨਾ ਬਲੀਦਾਨ ਕੀਤਾ ਬੱਚਿਆਂ ਨੂੰ ਅੱਜ- ਕੱਲ ਕੁੱਛ ਪਤਾ ਹੀ ਨਹੀਂ ਉਸ ਬਾਰੇ
ਹਾਂਜੀ ਨਹੀਂ ਤੁਸੀਂ ਦੇਖੋ ਸਰਹੰਦ ਫਤਿਹਗੜ੍ਹ ਸਾਹਿਬ ਲੱਗਦਾ ਦਿਸੰਬਰ ਵਿੱਚ ਬ ਬਚਿਆ ਨੂੰ ਬਲਕਿ ਹੁਣ ਬਾਲ ਦਿਵਸ ਰੂਪ ਦੇ ਮਨਾਇਆ ਜਾਂਦਾ ਛੁੱਟੀ ਹੁੰਦੀ ਹੈ ਪਹਿਲਾਂ ਨਹੀ ਹੁੰਦੀ ਸੀ ਸਕੂਲਾਂ ਵਿੱਚ ਹੁਣ ਸਾਡੇ ਫਿਰ ਛੁੱਟੀ ਹੋਣ ਲੱਗੀ ਆ, ਦੇਖਿਆ ਜਾਏ ਛੋਟੇ ਸਾਹਿਬਜ਼ਾਦਿਆਂ ਨੂੰ ਜਿਹਨਾਂ ਨੂੰ ਮੀਆਂ ਚਣਵਾਇਆ ਗਿਆ, ਬੱਚਿਆਂ ਨੂੰ ਦੱਸਣਾ ਚਾਹੀਦਾ ਨਾ ਮਤਲਬ ਉਹ ਨੂੰ ਵੀ ਪਤਾ ਹੋਣਾ ਚਾਹੀਦਾ, ਅਸੀਂ ਤਾਂ ਦੇਖੋ ਦੱਸਦੇ ਰਹਿੰਦੇ ਸਾਡੇ ਬੱਚੇ ਵੀ ਹੈ ਜਿਹੇ ਪੜ੍ਹਦੇ ਸਕੂਲਾ ਵਿੱਚ ਹੀ ਅੱਜ ਕੱਲ ਮਨੂੰ ਦੱਸਦੇ ਆ ਬੱਚਿਆਂ ਨੂੰ ਉਹਨਾਂ ਦਿਨਾਂ ਨਾ ਸਪੈਸ਼ਲ ਗੁਰਦੁਆਰਿਆਂ 'ਚ ਲੈ ਕੇ ਜਾਂਦੇ ਹੈ ਹਾਂਜੀ, ਬੱਚਿਆਂ ਨੂੰ ਉਹਨਾਂ ਜਿ ਗੁਰਦੁਆਰੇ ਲੈ ਕੇ ਲੈ ਕੇ ਜਾਣੇ ਮੱਥਾ ਲੈ ਕੇ ਜਾਂਦੇ ਤੁਹਾਨੂੰ ਅਸੀਂ ਗੁਰਦੁਆਰੇ ਲੈ ਕੇ ਜਾਵਾਂਗੇ ਕਈ ਸਕੂਲ ਵਾਲੇ ਵੀ ਬੱਚਿਆਂ ਨੂੰ ਲੈ ਕੇ ਜਾਂਦੇ ਆ ਫ਼ਤਿਹਗੜ੍ਹ ਸਾਹਿਬ
ਹਾਂਜੀ, ਹਾਂਜੀ। ਮੈਡਮ ਮੈਂ ਵੀ ਗਈ ਹੋਈ ਫਤਿਹਗੜ੍ਹ ਸਾਹਿਬ। ਉੱਥੇ ਮਤਲਬ ਅਸੀਂ ਵਿਜਿਟ ਕਰਿਆ ਜਿਵੇਂ ਮੇਲਾ ਲੱਗਦਾ ਹੈਗਾ। ਸ਼ਹੀਦੀ ਜੋੜ ਮੇਲਾ ਜਿਹੜਾ ਲੱਗਦਾ ਸੀ ਦਸੰਬਰ ਮਹੀਨੇ ਤਾਂ ਦੇਖਣ ਨੂੰ ਮਿਲਦਾ ਹੁਣ ਜਿਵੇਂ ਅਨੰਦਪੁਰ ਸਾਹਿਬ ਦੇ ਵਿੱਚ ਇੱਕ ਸਿੱਖ ਧਰਮ ਨਾਲ ਰਿਲੇਟਿਡ ਥਰੀ ਡੀ ਨਾ ਇਹਨਾਂ ਨੇ ਬਣਾਇਆ ਵਾ ਮੈਨੂੰ ਨਾਮ ਨੀ ਯਾਦ ਇਹ ਰਿਹਾ। ਚੀਜ਼ ਦਾ, ਮਤਲਬ ਉੱਥੇ ਦੇਖੂਗਾ ਉੱਥੇ ਸਿੱਖ ਧਰਮ ਦੀ ਹਰ ਝਲਕ ਤੁਹਾਨੂੰ ਦੇਖਣ ਨੂੰ ਮਿਲੂ ਮਤਲਬ ਬੜਾ ਅੱਛਾ ਬਣਿਆ ਹੋਇਆ। ਉਹ ਹਜੇ ਮਤਲਬ ਕੁੱਛ ਕੁ ਸਾਲ ਪਹਿਲਾਂ ਹੀ ਨਵਾਂ-ਨਵਾਂ ਬਣਿਆ ਉੱਥੇ। ਤੇ ਨਾ ਅਜੂਬਾ ਕਹਿੰਦੇ ਉਹਨੂੰ ਸ਼ਾਇਦ ਸਿੱਖ ਧਰਮ ਦਾ। ਹਾਂਜੀ ਉਹ ਜਿਵੇਂ ਅੰਦਰ ਜਾ ਕੇ ਨਾ ਹਾਂਜੀ, ਸੱਤਵਾਂ ਅਜੂ ਪਰ ਨਾਮ ਨੀ ਪਤਾ ਕਿਆ ਉੱਥੇ ਮਤਲਬ ਬੜਾ ਅੱਛਾ, ਬੱਚਿਆਂ ਨੂੰ ਲੈ ਕੇ ਜਾਣਾ ਚਾਹੀਦਾ ਮੈਨੂੰ ਲੱਗਦਾ।
ਆ ਨੀ ਬੱਚਿਆਂ ਨੂੰ ਦੇਖੋ ਦੇਖਣ ਵਾਲੀ ਇਹ ਚੀਜ਼ ਹੈ ਬੱਚਿਆਂ ਨੂੰ ਲੈ ਕੇ ਜਾਣਾ ਚਾਹੀਦਾ ਉੱਧਰ।
ਜੀ।
ਹਾਂਜੀ।
ਤੇ ਮਤਲਬ, ਉਹ ਵੀ ਅੱਛੀ ਚੀਜ਼ ਆ ਦੇਖਣ ਨੂੰ ਨਾ।
ਹਾਂਜੀ ਬਹੁਤ ਚੰਗੀ ਚੀਜ਼ ਹੈ ਬੱਚਿਆਂ ਨੂੰ ਵੀ ਲੈ ਕੇ ਜਾਣਾ ਚਾਹੀਦਾ, ਉੱਧਰ।
ਦਾ ਸੀ ਜਿਵੇਂ ਆਪਾਂ ਅਪ ਡਾਊਨ ਵੀ ਕਰ ਸਕਦੇ ਆ ਨਾ ਜਿਵੇਂ ਮਤਲਬ ਚਲੋ ਮੋਰਨਿੰਗ ਸੰਡੇ ਨੂੰ ਤਾਂ ਸੰਡੇ ਨੂੰ ਅਸੀਂ ਜਾ ਸਕਦੇ ਬੱਚਿਆਂ ਨੂੰ ਸੰਡੇ ਦੀ ਛੁੱਟੀ ਹੁੰਦੀ ਹੈ, ਹਨਾ। ਤੇ ਮਤਲਬ ਕਾਫ਼ੀ ਅੱਛਾ ਹੈਗਾ ਆ।
ਚਲਾ ਜੇ, ਸ਼ਨੀਵਾਰ ਰਾਤ ਉੱਥੇ ਰਹੇ ਐਤਵਾਰ
ਹਾਂਜੀ
ਗੁਰਦੁਆਰੇ ਘੁੰਮ-ਫਿਰ ਕੇ
ਹਾਂਜੀ ਜੀ-ਜੀ ਸਹੀ ਗੱਲ ਹੈ ਵੀ ਬੱਚਾ ਆਪਣਾ ਟਾਈਮ ਪੇਰੈਂਟਸ ਨੂੰ ਕੱਢਣਾ ਚਾਹੀਦਾ ਬਿਜੀ ਸ਼ਡਿਊਲ ਦੇ ਵਿੱਚ। ਵਿਚੋਂ ਨਾ ਤਾਂ ਬੱਚੇ ਤਾਂ ਹੀ ਕੁਛ ਸਿੱਖਣਗੇ।
ਹਾਂਜੀ ਬੱਚੇ ਤਾਂ ਹੀ ਸੁੱਖਣਗੇ ਜਾਂ ਅਸੀਂ ਉਹਨਾਂ ਨੂੰ ਸਿਖਾਵਾਂਗੇ ਨਾ। ਤਾਂ ਹੀ ਸਿੱਖਣਗੇ ਜੇ ਲੈ ਕੇ ਜਾਵਾਂਗੇ ਬੱਚਿਆਂ ਨੂੰ ਤਾਂ ਹੀ ਪਤਾ ਲੱਗੇਗਾ ਕਿਸੇ ਬਾਰੇ। ਮੇਰਾ ਬੱਚਿਆਂ ਨੂੰ ਤੋਂ ਕੁੱਛ ਪਤਾ ਹੀ ਨਹੀਂ ਲੱਗਣਾ।
ਜੀ। ਉਹੀ ਅਗਰ ਬੱਚੇ ਨੂੰ ਸਾਡੇ ਧਰਮ ਬਾਰੇ ਜਾਂ ਇਤਿਹਾਸ ਭਾਰਤ ਦਾ ਜਾਂ ਪੰਜਾਬ ਦਾ ਕੋਈ ਵੀ ਇਤਿਹਾਸ ਲੈ ਲਓ ਪਤਾ ਹੀ ਨਹੀਂ ਤ ਵੀ ਬੱਚਾ ਅੱਗੇ ਸਰਵਾਈਵ ਨੀ ਕਰ ਸਕਦਾ ਨਾ।
ਹਾਂਜੀ ਨਹੀਂ ਬੱਚਿਆਂ ਨੂੰ ਤਾਂ ਪਤਾ ਹੀ ਨਹੀਂ ਬੱਚਿਆਂ ਨੂੰ ਲੈ ਕੇ ਜਾ ਜਾਣਾ ਹੀ ਨਹੀਂ ਕਿਧਰੇ। ਬੱਚਿਆਂ ਨੂੰ ਕਿਸ ਤਰ੍ਹਾਂ ਪਤਾ ਲੱਗੇਗਾ।
ਹਾਂਜੀ ਉਹੀ ਆ ਚਲੋ ਗੁਰਦੁਆਰੇ ਮੰਦਿਰ ਵਿਜਿਟ ਕਰਨਾ ਚਾਹੀਦਾ ਬੱਚਿਆਂ ਨੂੰ ਨਾਲ ਲੈ ਕੇ ਜਾਓ ਚਾਹੇ ਤੁਸੀਂ ਦਸ ਮਿੰਟ ਲਈ ਜਾਓ ਤਾਂ ਕਿ ਬੱਚੇ ਨੂੰ ਜਿਹੜਾ ਆ ਇਤਿਹਾਸ ਰੱਬ ਬਾਰੇ ਜਾਂ ਕੁਛ ਵੀ ਉਹ ਪਤਾ ਚੱਲੇ। ਸਿਰਫ ਬੱਚਾ ਬੁੱਕ ਤੱਕ ਹੀ ਸੀਮਿਤ ਨਾ ਰਹਿ ਜੇ ਫੋਨ ਤੱਕ ਹੀ ਨਾ ਸੀਮਿਤ ਰਹੇ।
ਹਾਂਜੀ।
ਜੀ ਬਾਕੀ ਚਲੋ, ਤੁਹਾਡੇ ਨਾਲ ਮੈਡਮ ਹਾਂਜੀ ਤੁਹਾਡੇ ਨਾਲ ਵੀ ਗੱਲ ਕਰਕੇ ਬੜਾ ਅੱਛਾ ਲੱਗ ਗਿਆ ਚਲੋ ਸਤਿ ਸ੍ਰੀ ਅਕਾਲ ਜੀ ਓਕੇ ਜੀ ਧੰਨਵਾਦ ਬਹੁਤ-ਬਹੁਤ ਓਕੇ ਜੀ।